ਲੋ ਹੈਲੋ ਸਤ ਸ੍ਰੀ ਅਕਾਲ ਜੀ ਸਬ ਵਧੀਆ ਤੁਸੀਂ ਦੱਸੋ ਸੋ ਤੁਸੀਂ ਕਿਵੇਂ
ਹਾਂਜੀ ਹਾਂਜੀ ਸਭ ਵਧੀਆ ਨੇ
ਨਹੀਂ ਨਹੀਂ ਮੈਂ ਸੋਚ ਪਈ ਸੀ ਮੈਂ ਕਿਹਾ ਛੁੱਟੀਆਂ ਆ ਗਈਆਂ ਦੇਖੋ ਹੁਣ ਕਿਤੇ ਟਰੈਵਲਿੰਗ ਦਾ ਪ੍ਰੋਗਰਾਮ ਮਨਾਉਂਦੇ ਹਾਂ ਕਿੱਥੇ ਜਾਣ ਦਾ ਉਹੀ ਸੋਚਦੀ ਪਈ ਸੀ ਡਿਸਕਰਸ ਹੋ ਰਿਹਾ ਸੀ ਸਾਡੇ ਘਰ ਵਿੱਚ ਵੀ
ਅੱਛਾ ਅੱਛਾ ਮੈਂ ਵੀ ਬਸ ਬੈਠੀ ਰਹੀ ਸੀ ਤੁਹਾਨੂੰ ਪਤਾ ਤੇ ਆ ਛੁੱਟੀਆਂ ਪੈ ਗਈਆਂ ਨੇ ਬਸ ਬੱਚੇ ਵੀ ਕਹਿੰਦੇ ਸੀ ਕਿਤੇ ਜਾਣਾ ਹੈ ਕੁਛ ਕਰਨਾ ਘੁੰਮਣਾ ਫਿਰਨਾ ਹੈ ਮੈਂ ਕਿਹਾ ਕੋਈ ਗੱਲ ਨਹੀਂ ਇੱਕ ਦੋ ਦਿਨੁੱ ਤੇ ਹੋ ਲੈ ਦ ਫਿਰ ਤੁਹਾਨੂੰ ਲੈ ਕੇ ਕਿ ਵੀ ਗਰ ਜਾਵਾਂਗੇ ਘੁੰਮਣ ਲਈ
ਵੀ ਨਾ ਉਹੀ ਸੋ ਬ ਪਿੱੇ ਕਹਿੰਦੇ ਪਏ ਸੀ ਮੈਂ ਕਿਹਾ ਚਲੋ ਕੋਈ ਨੀ ਜਿੱਥੇ ਦਾ ਪਲੈਨ ਬਣੇਗਾ ਦੀਪ ਕਿਉਂਕਿ ਕਈ ਵਾਰ ਹੁੰਦਾ ਨਾ ਅਸੀਂ ਜਾਂਦੇ ਹਾਂ ਮੂੰਹ ਮੌਸਮ ਵੀ ਖ਼ਰਾਬ ਹੋ ਜਾਂਦਾ ਉਸ ਜਗ੍ਹਾ ਦਾ
ਹਾਂਜੀ ਹਾਂਜੀ ਮੌਸਮ ਦਾ ਵੀ ਨੀ ਪਤਾ ਲੱਗਦਾ ਕੱਪੜੇ ਵੀ ਸਾਨੂੰ ਹਾਂ
ਮੈਂ ਕਿਹਾ ਦੇਖਦੇ ਆਾਂ ਥੋੜਾ ਜਿਹਾ ਹੁਣੇ ਇੱਕ ਦੋ ਦਿਨ ਰੁਕ ਰੁੱਕ ਜੋ ਤੇ ਦੇਖਦੇ ਹਾਂ ਕਿੱਥੇ ਚੱਲਣਾ ਮਿਲ ਕੇ ਉਹ ਨਾ ਕਿ ਟਰੈਵਲਿੰਗ 'ਚ ਵੀ ਇੱਕ ਅੱਦਾਂ ਦਾਣਾ ਹੋਏ ਨਾਲ ਇੱਕ ਅੱਧੀ ਫੈਮਿਲੀ ਤਾਂ ਥੋੜ੍ਹਾ ਵਧੀਆ ਲੱਗਦਾ ਇੰਜੋਏਮੈਂਟ ਹੋ ਜਾਂਦਾ ਹੈ
ਹਾਂਜੀ ਹਾਂਜੀ ਉਹ ਤਾਂ ਗੱਲ ਹੈਗੀ ਆ ਇੰਜੋਏਮੈਂਟ ਤਾਂ ਦੇਖੋ ਹਰ ਇੱਕ ਚੀਜ਼ ਦੇ ਨਾਲ ਹੋ ਜਾਂਦਾ ਬਸ ਸਾਨੂੰ ਹੁੰਦਾ ਜ ਅਸੀਂ ਕਿਵੇਂ ਦਾ ਚੀਜ਼ ਕਿੱਦਾਂ ਦੀ ਯੂਜ ਕਰਨੀ ਹੈ ਹੈਗਾ ਪਰ ਤੁਸੀਂ ਜ਼ਿਆਦਾ ਪ੍ਰੈ ਕਰਤੀ ਹੋ ਮਤਲਬ ਪ ਚੀਜ਼ਾਂ ਘੱਟ ਕਰੋ ਤੁਸੀਂ ਤਿਆਰ ਸ਼ਿਆਰ ਕਰਕੇ ਲੈ ਕੇ ਜਾਂਦੇ ਹੋ ਰੋਟੀ ਪਾਣੀ
ਸੱਚੀ ਦੱਸਾਂ ਹੁਣੇ ਤੱਕ ਤਾਂ ਘਰੋਂ ਤੋਂ ਲੈ ਕੇ ਨਹੀਂ ਗਏ ਬ ਇਸ ਵਾਰ ਸੋਚਿਆ ਜ਼ਰੂਰ ਹੈ ਕਿ ਚੱਲ ਥੋੜ੍ਹਾ ਬਹੁਤ ਘਰ ਤੋਂ ਵੀ ਮੈਨੂੰ ਲੱਗਦਾ ਹੈ ਕਿ ੇਸ਼ ਕਰਕੇ ਬੰਦੇ ਨੂੰ ਲੈ ਕੇ ਜਾਣਾ ਚਾਹੀਦਾ ਹੈ ਕਈ ਵਾਰ ਹੁੰਦਾ ਨਾ ਅਸੀਂ ਕਿੱਥੇ ਐਏ ਵੀ ਜਗ੍ਹਾ ਹੁੰਦੇ ਨੇ ਉੱਥੇ ਕੁਛ ਕਈ ਕਈ ਵਾਰ ਚੀਜ਼ਾਂ ਵਗੈਰਾ ਬੜੀਆਂ ਕ ਮਹਿੰਗੀਆਂ ਮਿਲਦੀਆਂ ਨੇ
ਹਾਂਜੀ ਹਾਂਜੀ ਉਹ ਤਾਂ ਗੱਲ ਹੈਗੀ ਕਿਸੇ ਵੇਲੇ ਚੀਜ਼ ਬਰ ਤਾਂ ਵੀ ਥੋੜ੍ਹਾ ਸ ਆਪਾਂ ਸਮਝ ' ਨਹੀਂ ਨਾ ਆਉਂਦਾ ਕਿ ਬੱਚੇ ਨੂੰ ਕਿਵੇਂ ਸੂਟ ਕਰੇਗਾ ਕਿ ਨਹੀਂ ਕਰੇਗਾ ਹੈ ਨਾ ਥੋੜਾ ਬਹੁਤ ਤੇ ਘਰੋਂ ਲੈ ਕੇ ਜਾਣਾ ਚਾਹੀਦਾ ਸਾਨੂੰ
ਕੀ ਆਈਟਮ ਹੁੰਦੀਆਂ ਨੇ ਜਿਹੜੇ ਬੱਚੇ ਖਾ ਲੈ ਸਨੈਕਸ ਵਗੈਰਾ ਆਪਾਂ ਘਰ ਵੀ ਬਣਾ ਸਕਦੇ ਹ ਕੁਛ ਥੋੜੇ ਬਹੁਤਾ
ਹਾਂਜੀ ਹਾਂਜੀ ਉਹ ਤਾਂ ਗੱਲ ਹੈਗੀ ਆ
ਕੋਈ ਸਬਜ਼ੀ ਵਿੱਚ ਚੀਜ਼ ਵਾਰ ਨਾ ਕੁਛ ਥੋੜਾ ਜਿਹਾ ਟਰਾਈ ਕਰਦੇ ਹ ਘਰੋਂ ਵੀ ਲੈ ਕੇ ਜਾਣ ਦੀ ਥੋੜਾ ਜਹਾ ਹੋ ਜਾਂਦਾ ਹੈ ਬੰਦਾ ਬਾਹਰ ਜਾ ਕੇ ਤੁਹਾਨੂੰ ਪਤਾ ਹੀਈ ਹੈ ਕਈ ਵਾਰ ਹੁੰਦਾ ਵੇਲੇ ਵੇਲੇ ਬੱਚਿਆਂ ਨੂੰ ਬਹੁ ਲੱਗ ਜਾਵੇ ਰਾਤੀ ਤਾਂ ਅਸੀਂ ਕੀ ਕਰੀਏ ਅੱਧੀ ਰਾਤ ਨੂੰ
ਬਿਲਕੁਲ ਬਿਲਕੁਲ ਉਹ ਤਾਂ ਗੱਲ ਤੁਹਾਡੀ ਸਹੀ ਹੈਗੀ ਮੈਂ ਵੀ ਉਹੀ ਸੋਚਦੀ ਪ ਸੀ ਯਾਰ ਮੈਂ ਕਿਹਾ ਹੁਣ ਕੀ ਲੈ ਕੇ ਜਾਣਾ ਕੁਛ ਕਿ ਮਂ ਕਿ ਲੈ ਮੈਂ ਬਾਅਦ ਦੇਖ ਲਾਂਗੀ ਨਾਲ ਦੇ ਕੋਝ ਸਾਨੂੰ ਪਤਾ ਵੀ ਨਹੀਂ ਹੁੰਦਾ ਦਾ ਮੌਸਮ ਦਾ ਵੀ ਕੀ ਹਿਸਾਬ ਕਿਤਾਬ ਹੈਗਾ ਹੈਾ
ਸਹੀ ਗੱਲ ਹੈ ਤੁਹਾਡੀ
ਅਸੀਂ ਤਾਂ ਚਲੋ ਜਿੱਥੇ ਜਾਣਾ ਆ ਕੱਪੜੇ ਕੁੱਪੜੇ ਤੇ ਅਸੀਂ ਉਸ ਹਿਸਾਬ ਦੇ ਨਾਲ ਦੇਖ ਲਵਾਂਗੇ ਹੁਣ ਸਾਨੂੰ ਮੇਨ ਗੱਲ ਹੁੰਦੀ ਆ ਵਿੱਚ ਦੇਖ ਕਿ ਹਾਂ ਬਈ ਸਾਨੂੰ ਉੱਥੇ ਕ ਮਤਲਬ ਕੱਪੜੇ ਸਾਨੂੰ ਹੁਣ ਸਰਦੀ ਤੇ ਲੈ ਕੇ ਚੱਲੇ ਆ ਪਰ ਸਾਨੂੰ ਨਾਲ ਇੱਕ ਦੋ ਜੋੜਾ ਗਰਮੀ ਦਾ ਵੀ ਰੱਖ ਲੈਣਾ ਹੋਣਾ ਚ ਚਾਹੀਦਾ ਆ
ਹਾਂ ਉਹਓ ਤਾਂ ਹੈ ਦੇਖੋ ਫਲਦਾ ਨੀ ਪ ਅੱਜ ਕੱਲ੍ਹ ਦੇ ਟਾਈਮ ਚ
ਹਮ ਬਿਲਕੁਲ ਬਿਲਕੁਲ ਅ ਠੀਕ ਹੁੰਦਾ ਹੈ ਨਾਲ ਲਲੀ ਖ਼ਰਾਬ ਹੋ ਜਾਂਦਾ ਹੈ ਸਮਝ ਨੀ ਆਉਂਦੀ
ਸਹੀ ਗੱਲ ਹੈ ਪਰ ਉਹ ਇਹ ਹੁੰਦਾ ਨਾ ਚਲੋ ਆਪਸ ਚ ਆਪਾਂ ਮਿਲ ਕੇ ਕੇ ਜਾਂਦੇ ਆ ਨਾ ਇੱਕ ਦੂਜੇ ਨਾਲ ਥੋੜ੍ਹਾ ਜਹਾ ਇੰਜੋਏਮੈਂਟ ਵੀ ਹੋ ਜਾਂਦਾ ਮਾਇੰਡ ਫਰੈਸ਼ ਵੀ ਹੋ ਜਾਂਦਾ ਔਰ ਥੋੜਾ ਉਹ ਹੋ ਜਾਂਦਾ ਹੈ ਕਿ ਆ ਕੇ ਦ ਐਨਰਜੀ ਆ ਜਾਂਦੀ ਹੈ ਦੂਜੇ ਕੰਮ ਕਰਨ ਦੀ ਗੱਲ ਦੇ
ਹਾਂ ਉਹ ਤਾਂ ਗੱਲ ਹੈਗੀ ਆ ਇਹ ਤਾਂ ਠੀਕ ਠੀਕ ਰਹਿੰਦਾ ਨਾਲ ਤੇ ਜਦੋਂ ਅਸੀਂ ਕਿਤੇ ਬਾਹਰ ਪੂਰਬ ਦੇ ਵਿੱਚ ਘੁੰਮਣ ਜਾਣਾ ਹੁੰਦਾ ਜ਼ਿਆਦਾਤਰ ਸਾਨੂੰ ਪਤਾ ਕੀ ਰਹਿੰਦਾ ਹੈ ਕੱਪੜਿਆਂ ਦਾ ਤੇ ਸ਼ੋਪਿੰਗ ਕਰਨੀ ਹੁੰਦੀ ਹੈ ਪਹਿਲਾਂ
ਜਾਣ ਤੋਂ ਪਹਿਲਾਂ ਤਿਆਰੀ ਕਰੋ ਸਾਰੀ ਫਿਰ ਆ ਕੇ ਫਿਰ ਕੱਪੜੇ ਧਵਓ
ਹਾਂ ਅਲਮਾਰੀ ਸੈੱਟ ਕਰੋ
ਤਾਂ ਕੰਮ ਵੱਧ ਹੀ ਜਾਂਦਾ ਹੈ
ਹਾਂ ਉਹ ਤਾਂ ਗੱਲ ਸਹੀ ਹੈ ਉਹ ਤਾਂ ਸਾਨੂੰ ਹੈਗਾ ਸਾਨੂੰ ਇਹ ਹੁੰਦਾ ਹੈ ਨਾ ਕਿ ਅਸੀਂ ਹੁਣ ਘਰੇ ਆ ਗਏ ਹਾਂ ਹੁਣ ਜਿਹੜਾ ਜਿਹੜਾ ਸਮਾਨ ਅਸੀਂ ਲਿੱਤਾ ਹੈ ਉਹਨੂੰ ਅਸੀਂ ਸਾਫ਼ ਕਰਕੇਏ ਸਾਫ਼ ਕਰਕੇ ਦੇਖੀਏ ਧੋ ਅ ਕੇ ਅਲਮਾਰੀ ਦੇ ਵਿੱਚ ਸੈਟ ਕਰਕੇ ਰੱਖੀਏ ਹਨਾ ਇਹ ਹੁੰਦੀ ਹੈ ਮੈਂ ਇੰਨੀ ਇੰਨੀ ਪੈਕਿੰਗ ਕਰੋ ਫਿਰ ਪੈਕਿੰਗ ਨੂੰ ਕੱਢ ਕੇ ਅਤੇ ਫਿਰ ਬਸ ਉਹਨੂੰ ਸਮੇਟੋ ਬਸ ਉਹਨੂੰ ਵੀ ਫਿਰ ਸਮੇਟਦੇ ਸਮੇਟਦੇ ਟਾਈਮ ਨਿਕਲ ਜਾਂਦਾ ਫਿਰ ਪਤਾ ਨਹੀਂ ਲੱਗਦਾ ਤਾਂ ਮੈਂ ਤੇ ਹਜੇ ਹੁੰ ਲ ਹਾਂਜੀ ਹਾਂਜੀ
ਨਹੀਂ ਨਹੀਂ ਮੈਂ ਕਹਿ ਰਹੀ ਸੀ ਕਈ ਜਗ੍ਹਾ ਅਸੀਂ ਜਾਂਦੇ ਹਾਂ ਤਾਂ ਉੱਥੇ ਦੇਖਣ ਲਈ ਕਿੰਨੀ ਵਧੀਆ ਵਧੀਆ ਚੀਜ਼ਾਂ ਹੁੰਦੀਆਂ ਨਾ ਤਾਂ ਬੰਦੇ ਦਾ ਦਿਲ ਖ਼ੁਸ਼ ਹੋ ਜਾਂਦਾ ਹੈ
ਅੱਛਾ ਜੀ ਹਾਂ ਉਹ ਤਾਂ ਗੱਲ ਹੈਗੀ ਆ ਦੇਖੋ ਹਰ ਇੱਕ ਚੀਜ਼ ਦੀ ਆਪਣੀ ਆਪਣੀ ਖੂਬਸੂਰਤੀ ਹੈਾ ਜਿਹਨੂੰ ਦੇਖ ਦੇਖ ਕੇ ਸਾਨੂੰ ਵਧੀਆ ਲੱਗੇ
ਹਾਂ ਜਿਵੇਂ ਅਸੀਂ ਹਿਲ ਸਟੇਸ਼ਨ ਤੇ ਜਾਂਦੇ ਹਾਂ ਉਥੇ ਆਪਾਂ ਪਹਾੜ ਵਗੈਰਾ ਦੇਖ ਕੇ ਬੱਦਲ ਥੱਲੇ ਬ ਕਿੰਨਾ ਵਧੀਆ ਲੱਗਦਾ ਕਈ ਵਾਰ ਹੁੰਦਾ ਬਾਰਿਸ਼ ਆ ਜਾਂਦੀ ਹੈ ਕੁਛ ਹੋ ਜਾਂਦਾ ਪਤਾ ਮੌਸਮ ਦਾ ਕੋਈ ਤੁਹਾਨੂੰ ਪਤਾ ਹੀ ਹੈ ਪਤਾ ਹੀ ਨਹੀਂੀ ਲੱਗਦਾ ਕਈ ਸਟੇਸ਼ਨ ਤੇ ਜਾਓ ਤਾਂ ਉੱਥੇ ਤਾਂ ਅਹ ਹੋ ਹੀ ਜਾਂਦਾ ਹੈ ਵੈਦਰ ਖਰਾਬ ਕਰਦੇ
ਬਿਲਕੁਲ ਬਿਲਕੁਲ ਅਤੇ ਉਹਨਾਂ ਦੇ ਵੀ ਉੱਧਰ ਵਾਲੇ ਸਿਸਟਮ ਨਹੀਂ ਪਤਾ ਲੱਗਦਾ ਕਿ ਕਿਵੇਂ ਮਤਲਬ ਸਹੀ ਨੇ ਤੇ ਨਾਲ ਹੀ ਕਿਤੇ ਖ਼ਰਾਬ ਹੋ ਜਾਂਦੇ ਨੇ
ਸਹੀ ਗੱਲ ਹੈ ਪਰ ਇਹ ਹੈ ਕਿ ਉਹਦੇ ਨਾਲ ਬੱਚਿਆਂ ਨੂੰ ਜਿਵੇਂ ਕਿਸ ਹਿਸਟੋਰਕਲ ਪਲੇਸ ਚ ਜਾਂਦੇ ਹਾਂ ਤਾਂ ਬੱਚਿਆਂ ਨੂੰ ਟਰੈਵਲ ਕਰਦੇ ਹਾਂ ਤਾਂ ਬੱਚਿਆਂ ਨੂੰ ਵੀ ਨੌਲੇਜ ਵੀ ਮਿਲਦੀ ਹੈ ਨਾ
ਹਾਂਜੀ ਹਾਂਜੀ
ਤਾਂ ਬੱਚੇ ਵੀ ਇੱਕ ਪੁੱਛਦੇ ਨੇ ਮੰਮਾ ਇਹ ਕੀ ਹੈ ਇਹ ਕਿੰਨੇ ਬਣਾਇਆ
ਹੈ ਹੀ ਹੈ ਬ ਅਸੀਂ ਇਹ ਨਾ ਹਜ ਮਤਲਬ ਬੱਸ ਪਲੈਨ ਬਣਦਾ ਬਸ ਠੀ ਪਰ ਹਜੇ ਅਸੀਂ ਨਾ ਰੁਕ ਕੇ ਜਾਵਾਂਗੇ ਕਿਉਂਕਿ ਹਜੇ ਜਿਵੇਂ ਹੁਣ ਛੁੱਟੀਆਂ ਪਈਆਂ ਨੇ ਨਾਲੇ ਮੈਂ ਕਿਹਾ ਥੋੜਾ ਬਹੁਤ ਹੋਲੀਡੇ ਹੋਵੋਗੇ ਬੱਚੇ ਕਰ ਲੈਣ ਤੁਹਾਨੂੰ ਪਤਾ ਤੇ ਹੈਗਾ ਇਹਨੂੰ ਬੇਟੇ ਇੱਕ ਹੱਥ ਨਾ ਫ਼ਿਰ ਥੋੜਾ ਬਹੁਤ ਕੰਮ ਵੀ ਕਰਾ ਕੇ ਫਿਰ ਮਤਲਬ ਮਿੱਡ ਤੇ ਜਾਵਾਂਗੇ ਮਟੀਥੇ ਜਾਣ ਦਾ ਮਜ਼ਾ ਹਾਂ ਬਿਲਕੁਲ ਟੈਂਨਸ਼ਨ ਨਹੀਂ ਹੁੰਦੀ ਮੈਂ ਕਿਹਾ ਪਹਿਲੇ ਪਹਿਲੇ ਜਾਈਏ ਫੇਿਰ ਇੰਨੀ ਟੈਂਸ਼ਨ ਨਹੀਂ ਕੰਮ ਵੀ ਕਰਾਣਾ ਮੈਂ ਕਿਹਾ ਫ ਉਹ ਵੀ ਇੰਜੋਏਮੈਂਟ ਦਾ ਕੀ ਫਾਇਦਾ ਮੈਂ ਕਿਹਾ ਇਸ ਤਕੇ ਅਸੀਂ ਮਿੰਟ ਜਾਵਾਂਗੇ ਉਹਦਾ ਪਹਿਲੇ ਕਿਤੇ ਅੱਗੇ ਪਿੱਛੇ ਘੁੰਮਦੇ ਆ ਜਾ ਕੇ ਤੇ ਦੂਧ ਵਗੈਰਾ ਕਿਤੇ ਜਾਣਾ ਹੈ ਤੇ ਉਸ ਨਾ ਥੋੜਾ ਜਿਹਾ ਡਿਲੇ ਕਰ ਕਰਾਂਗੇ ਵੀ ਮਿੰਡ ਚ ਰੱਖ ਲਾਂਗੇ ਮੈਂ ਕੰਮ ਕਮ ਵੀ ਬੱਚਿਆਂ ਨੂੰ ਕਰਵਾ ਲਾਂਗੇ ਸਾਰਾ ਕੁਛ ਕਰਵਾ ਦਾਂਗੇ ਜਿ ਨਾਲ ਸਾਨੂੰ ਵੀ ਦਿੱਕਤ ਨਾ ਆਏ ਤੇ ਫਿਰ ਬੱਚਿਆਂ ਨੂੰ ਵੀ ਪਰੇਸ਼ਾਨੀ ਨਾ ਹੋਵੇ
ਸਹੀ ਗੱਲ ਹੈ ਬੰਦਾ ਫਰੀ ਫਰੂ ਹੋ ਕੇ ਇੱਕਦਮ ਫਿਰ ਚਲਾ ਜਾਂਦਾ ਨਾ
ਹਾਂਜੀ ਹਾਂਜੀ ਤੀ ਥਰੂ ਹੋ ਕੇ ਤਾਂ ਸਹੀ ਰਹਿੰਦਾ ਯਾਰ ਘੁੰਮਣ ਦਾ ਵੀ ਤਾਂ ਹੀ ਮਜ਼ਾ ਆਉਂਦਾ ਦੇਖੋ ਸਾਨੂੰ ਮੇਨ ਤਾਂ ਕੀ ਹੁੰਦਾ ਜ਼ਿਆਦਾ ਜਿੱਥੇ ਜਿੱਥੇ ਅਸੀਂ ਗਏ ਹਾਂ ਸਾਨੂੰ ਫੋਟੋਸ ਖਿੱਚਣ ਦਾ ਮੇਨ ਹੁੰਦਾ ਤੇ ਫੋਟੋ ਖਿੱਚਣੀ ਅਸੀਂ ਪਹਿਲਾਂ
ਸਹੀ ਗੱਲ ਹੈ ਇਹ ਹੁੰਦਾ ਕਿੱਥੇ ਜਾਂਦੇ ਹਾਂ ਆਪਾਂ ਬ ਬਿਆਂ ਨੂੰ ਵੀ ਥੋੜਾ ਜਹਾ ਪਤਾ ਲੱਗਦਾ ਉਸ ਜਾ ਦੇ ਬਾਰੇ ਵ ਕੀ ਵਾ ਕਈ ਵਾਰ ਹੁੰਦੀ ਆ ਸਕੂਲ ਵਿਚ ਟੀਚਰ ਵੀਨ ਚੀਜ਼ਾਂ ਲ ਪ੍ਰੋਜੈਕਟ ਦੇ ਦਿੰਦੇ ਨੇ ਤੁਸੀਂ ਛੁਟੀਆਂ ਚ ਕੀ ਕੀਤਾ
ਹਾਂਜੀ ਹਾਂਜੀ
ਤਾਂ ਬੱਚਾ ਦੱਸ ਸਕਦਾ ਹੈ ਕਿ ਆਪਾਂ ਇੱਥੇ ਘੁੰਮਣ ਗਏ ਇੱਥੇ ਆਪਾਂ ਟਰੈਵਲ ਕੀਤਾ
ਆਪਣੇ ਲਈ ਬਣਵਾ ਸਕਦੇ ਹਨਾ ਜਿਵੇਂ ਅਸੀਂ ਕੋਈ ਮੂਵਮੈਂਟ ਵਗੈਰਾ ਕੈਚ ਕਰਨਾ ਹੋਏ ਹਨਾ ਕਿ ਹਾਂ ਬਈ ਤੁਸੀਂ ਇੱਥੇ ਆਪਣਾ ਇੱਕ ਜਿਵੇਂ ਉਹ ਤੁਹਾਨੂੰ ਪਤਾ ਕੈਨਵਾ ਦਾ ਇੱਕ ਪੇਪਰ ਚੱਲਦਾ ਹਨਾ ਤੈਨਵਾ ਦਾ ਹੁੰਦੀ ਹੈ ਇੱਕ ਉਹ ਨਾਲ ਲੈ ਦਿਓ ਤੁਸੀਂ ਉੱਥੇ ਤਾਂ ਤੁਸੀਂ ਪੇਂਟਨਾ ਜਿਵੇਂ ਫੈਬਰੀਕੋਲ ਜਾਂ ਲਗਾ ਕੇ ਉੱਥੇ ਦੀ ਤੁਸੀਂ ਫੋਟੋ ਸਕੈਚ ਕਰਕੇ ਤੁਸੀਂ ਰੱਖ ਸਕਦੇ ਹੋ ਹਾਂ ਹਾਂ ਉਹ ਵੀ ਬੜਾ ਵਧੀਆ ਰਹਿੰਦਾ ਦੇਖੋ ਇੱਕ ਤਾਂ ਮੂਵਮੈਂਟ ਦੀ ਮੂਵਮੈਂਟ ਕਹਿ ਉਹ ਵੀ ਉਹ ਵੀ ਹਾਂ ਉਹ ਵੀ ਬੜਾ ਸਹੀ ਰਹਿੰਦਾ ਆ ਮੈਂ ਤਾਂ ਹੀ ਸੋਚਦੀ ਵੀ ਸੀ ਮੈਨੂੰ ਕਹਿੰਦੇ ਕਿ ਹਲੇ ਜਾਣਾ ਹੈ ਮੈਂ ਕਹਿੰਦੀ ਹਲੇ ਰੁਕ ਜਾਂਦੇ ਹ ਅਸੀਂ ਥੋੜ੍ਹਾ ਬਾਹਰ ਤੁਸੀਂ ਜਾਵਾਂਗੇ ਪਹਿਲੇ ਥੋੜ੍ਹਾ ਬਹੁਤ ਘਰ ਤਾਂ ਦੇਖਣੀਏ ਤੇ ਮੈਂ ਬੱਚਿਆਂ ਨੂੰ ਵੀ ਥੋੜਾ ਬਹੁਤ ਇੱਕ ਦੋ ਦਿਨ ਚ ਕੰਮ ਕਰਵਾ ਦੇਿੰਣੀ ਆ ਤੇ ਫੇਰ ਅਸੀਂ ਦੇਖ ਲਵਾਂਗੇ ਕਹਿੰਦੇ ਚੱਲ ਠੀਕ ਆ ਫੇਰ ਉਹ ਜਿੱਥੋਂ ਤੱਕ ਤੂੰ ਵੀ ਪੇਕੇ ਸੇਕੇ ਹੋਵਈ ਮੈਂ ਹਾਂ ਬੱਚਿਆਂ ਨੂੰ ਕਹਿ ਦੇ ਨਾਲੇ ਤੁਹਾਨੂੰ ਪਤਾ ਬੱਚਿਆਂ ਨੂੰ ਤੇ ਹੁਣ ਤੁਸੀਂ ਕਹੋ ਨਾ ਕਿ ਮਤਲਬ ਨਾਨੀ ਘਰੇ ਜਾਣਾ ਜਾਂ ਮਾਮੂ ਘਰੇ ਜਾਣਾ ਨਾ ਉਹਨਾਂ ਨੂੰ ਨੀ ਹੁੰਦਾ ਉਹਨਾਂ ਨੂੰ ਬਾਹਰ ਜਾਣ ਦਾ ਬੜਾ ਹੁੰਦਾ ਜੇ ਘੁੰਮਣ
ਸਹੀ ਗੱਲ ਹ ਉੱਥੇ ਤਾਂ ਜਾ ਕੇ ਅੱਜ ਕੱਲ ਦੇ ਟਾਈਮ ਪਤਾ ਕੀ ਹ ਬੱਚੇ ਤਿੰਨ ਦਿਨ ਦੇ ਨਾ ਪਹਿਲਾਂ ਤੈਨੂੰ ਐਕਸਾਈਟਮੈਂਟ ਹੁੰਦੀ ਕਿ ਨਹੀਂ ਆਪਾਂ ਤਾਂ ਇਨੇ ਲੈ ਕੇ ਆਉਣਾ ਕਈ ਵਾਰ ਹੁੰਦਾ ਕਈ ਆ ਤੇ ਦੂਰ ਵੀ ਹੁੰਦੇ ਨੇ ਚੰਦਰ ਪੂਰਵੀ ਘੁਮੀ ਆਂਦਾ
ਹਾਂਜੀ ਹਾਂਜੀ ਬੱਚੇ ਤਾਂ ਬੱਚੇ ਅੱਜ ਕੱਲ ਦੇ ਇੰਨੇ ਕੁ ਇਵੇਂ ਜੋ ਨਾ ਤੁਸੀਂ ਉਹਨਾਂ ਨੂੰ ਕੋਈ ਝੂਠ ਬੋਲੋ ਨਾ ਕਿ ਨਹੀਂ ਅਸੀਂ ਕੱਲ ਜਾ ਰਹੇ ਹਾਂ ਜਾਂ ਕੁੱਛ ਵੀ ਹੈਗਾ ਉੱਥੇ ਝੱਟ ਤੁਹਾਨੂੰ ਫੜ ਲੈਣਗੇ ਨਹੀਂ ਨਹੀਂ ਮਮਾ ਝੂਠ ਬੋਲ ਮਮਾ ਨੇ ਨੀ ਸਾਨੂੰ ਲੈ ਕੇ ਜਾਣਾ ਮਮਾ ਨੇ ਕੁਛ ਨਹੀਂ ਕਰਕੇ ਦੇਣਾ
ਨਹੀਂ ਸਹੀ ਗੱਲ ਆ ਤੁਹਾਡੀ ਚਲੋ ਵਧੀਆ ਬੰਦਿਆਂ ਨੂੰ ਪਤਾ ਕੀ ਹੁੰਦਾ ਬੱਚਿਆਂ ਨੂੰ ਵੀ ਹੁੰਦਾ ਥੋੜਾ ਜਿਹਾ ਛੁੱਟੀਆ ਵੀਜਾ ਸੀ ਕਿੱਥੇ ਜਾਈਏ ਪਤਾ ਕਿ ਅੱਜ ਕੱਲ ਦੇ ਸਾਰੇ ਬੱਚੇ ਜਾਂਦੇ ਨੇ ਕਲਾਸ ਵਿੱਚ ਗੱਲ ਹੁੰਦੀ ਹ ਤੇ ਅਸੀਂ ਆਪਕਾ ਤੋ ਉਹਨਾਂ ਨੂੰ ਵੀ ਲੱਗਦਾ ਅਸੀਂ ਵੀ ਕਰਦੀ ਹ
ਹਾਂਜੀ ਤਾਂ ਗੱਲ ਹੈਗੀ ਆ ਸਹੀ ਤੁਹਾਡੀ
ਤੈਨੂੰ ਦੇਖ ਨੋਲੇਜ ਵੀ ਦੇ ਨਾਲ ਮੇਰੇ ਸਾਥ ਸਭ ਬੱਚਿਆਂ ਨੂੰ ਪਤਾ ਲੱਗਦਾ ਤੂੰ ਕਿਹੜੀ ਜਗਹਾ ਛੇੜਾ ਹਿਲ ਸਟੇਸ਼ਨ ਵਿੱਚ ਕਿਹੜੀ ਹੈ ਕਈ ਵਾਰ ਹੁੰਦਾ ਉਥੇ ਕਿਸੇ ਵਗੈਰਾ ਉਧਾਰ ਹੋ ਤੇ ਵਹਾਂ ਪੇ ਪਤਾ ਲੱਗ ਜਾਤਾ ਹੈ ਕਿ ਯਹ ਸਭ ਠੀਕ ਹੈ ਵਹਾਂ ਪਰ ਬੱਚੋ ਕੋ
ਦੇਖੋ ਤਾਂ ਹੀ ਤੇ ਮੈਂ ਤੁਹਾਨੂੰ ਕਿਹਾ ਨਾ ਜਿੱਥੇ ਮਰਜ਼ੀ ਚਾਹੀਏ ਹਨਾ ਨਾ ਭਾਵੇਂ ਤੁਸੀਂ ਮੰਨ ਲਓ ਭਾਵੇਂ ਤੁਸੀਂ ਇੱਕ ਦੋ ਘੰਟੇ ਦੀ ਰਾਹ ਤੱਕ ਜਾਣਾ ਹੋਏ ਬੱਚੇ ਨੂੰ ਲੈ ਕੇ ਭਾਵੇਂ ਤੁਸੀਂ ਦੋ ਤਿੰਨ ਘੰਟੇ ਦੇ ਦੂਰ ਤੱਕ ਜਾਣਾ ਹੋਏ ਉਹੀ ਸਾਨੂੰ ਇਹ ਗੱਲਾਂ ਬੱਚਿਆਂ ਨੂੰ ਵੀ ਮੂਵਮੈਂਟ ਯਾਦ ਰਹਿ ਜਾਂਦਾ ਨਾ ਆਪਣੇ ਮੰਮੀ ਪਾਪਾ ਨਾਲ ਗਏ ਸੀ ਅਸੀਂ ਉੱਥੇ ਇੰਨਾ ਇੰਜੋਏ ਕੀਤਾ ਹਨਾ ਸਿਖਾਤਾਾ ਪੀਤਾ ਇੰਜੋਏਮੈਂਟ ਕੀਤਾ ਜਿਵੇਂ ਤੁਸੀਂੋਜੈਕਟ ਕਹਿੰਦੇ ਹਨਾ ਜਿਵੇਂ ਸਕੂਲ ਦੇ ਵਿੱਚ ਵੀ ਮਤਲਬ ਪ੍ਰੋਜੈਕਟ ਇੱਦਾਂ ਦੇ ਮਿਲਦੇ ਨੇ ਕਿ ਹਾਂ ਬਈ ਤੁਸੀਂ ਹੋ ਛੁੱਟੀਆਂ ਦੇ ਵਿੱਚ ਗਏ ਸੀ ਬੱਚਿਆਂ ਦੇ ਨਾਲ ਹਨਾ ਤੁਸੀਂ ਕੀ ਕੀ ਕੀਤਾ ਮਤਲਬ ਬੱਚਿਆਂ ਨੂੰ ਪੁੱਛਦੇ ਆਾਂ ਕਿ ਤੁਸੀਂ ਨਾ ਇੱਕ ਪ੍ਰੋਜੈਕਟ ਬਣਾ ਕੇ ਲਿਆਣਾ ਇੱਥੇ ਉਹ ਵੀ ਦੇਖੋ ਇੱਕ ਕਿਸਮ ਦੀ ਹਾਂਜੀ ਹਾਂਜੀ ਮੈਨੂੰ ਵੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ ਮਿਲਾਂਗੇ ਕੱਲ ਹਾਂ ਹਾਂ ਜ਼ਰੂਰ ਰ ਦੱਸਣਾ ਤੁਹਾਡਾ ਕਿੱਥੇ ਪਲੈਨ ਬਣਿਆ ਵ ਠੀਕ ਹੈ ਸਤ ਸ੍ਰੀ ਅਕਾਲ